ਸਾਸਰੀਕਾਲ ਜੀ, ਸਾਸਰੀਕਾਲ ਜੀ
ਹੋ ਚੁੱਕੀ ਅੱਜ
ਵਧੀਆ
ਠੀਕ ਆ ਜੀ
ਕੁਛ ਨੀ ਬਸ ਬੈਠੀ ਹੋਈ ਸੀ, ਬੱਚਿਆਂ ਨੂੰ ਸਵਾਇਆ ਹੁਣੇ ਹੀ।
ਰੋਟੀ ਖਾਧੀ ਹੈ ਨਾ ਹੁਣ
ਤੁਸੀਂ ਖਾ ਲਈ ਰੋਟੀ
ਹਾਂਜੀ ਬਸ ਮੈਂ ਵੀ ਹੁਣੇ ਖਾ ਕੇ ਤੇ ਉੱਪਰ ਆਈ ਹਾਂ। ਮੈਂ ਕਿਹਾ ਚਲ ਹੁਣ ਉੱਪਰ ਚੱਲ ਕੇ ਫੋਨ ਕਰ ਲੈਨੇ ਹਾਂ।
ਬੜੀ ਦੇਰ ਹੋ ਗਈ ਸੀ ਗੱਲ ਨਹੀਂ ਹੋਈ ਮੈਂ ਕਿਹਾ ਚਲੋ
ਹਾਂਜੀ ਹੋਰ ਸੁਣਾਓ
ਹਸਬੈਂਡ ਠੀਕ ਨੇ ਤੁਹਾਡੇ
ਹਾਂ ਠੀਕ ਨੇ ਗਏ ਹੋਏ ਨੇ ਬਜ਼ਾਰ
ਕਰਲੇ ਗਈ
ਹਾਂ ਇਕੱਲੇ ਗਏ ਨੀ
ਐਕਟਟੀਵਾ ਆ ਤੇ
ਹਾ ਐਕਟੀਵਾ ਤੇ ਐਕਟੀਵਾ ਤੇ ਗਏ ਆ ਗਿਆ ਭਰਾ ਤੁਹਾਡਾ ਅੱਛਾ ਜਾਂਦੈ ਲੀ ਜਾਂਦਾ ਜਾਂ ਕਦੀ ਕਧਾਰ
ਕਦੀ ਕਦੀ ਜਾਨਦੈ ਅਸ਼ਤ ਬਾਸ ਉਹਦਾ ਫਰੈਂਡ ਆ ਗਿਆ ਸੀ ਕੋਈ ਉਹ ਤਾਂ ਚਲਾ ਗਿਆ
ਤੇ ਉੱਥੇ ਨੀ ਗਿਆ ਜਿੰਮ ਤੇ
ਜਿਮ
ਹੁਣ ਕੀ ਕਰਦੇ ਜੈ
ਹੁਣ ਮੈਂ ਸੂਟ ਸਹੀ ਕਰਦੀ ਪਈ ਸੀ, ਉਹ ਮਤ ਪਏ ਸੀ ਮੇਰੇ ਵੀ ਪਏ ਸੀ ਇੱਕ ਦੋ ਕੱਪੜੇ ਸਹੀ ਕਰਨ ਵਾਲੇ ਮੈਂ ਕਿਹਾ ਚਲੋ ਕਰ ਲੈਂਨੇ ਹਾਂ, ਫ੍ਰੀ ਹੈਗੀ ਸੀਗੀ ਨਾ
ਸਹੋ ਗਿਆ ਮੁੰਡਾ
ਉਹ ਸ਼ਾਮੀ ਨਾ ਬਾਹਰ ਖੇਲਦਾ ਖੇਲਦਾ ਆਇਆ ਕਹਿੰਦਾ ਮੈਂ ਹੁਨ ਖੇਲਨਾ
ਅਛ ਹਮ ਬਸ ਵੇਖਦੀ ਹਜੇ ਤੇ ਕਾਨ ਆਏ ਨੀ ਅੱਠ ਵਜੇ ਦੇ ਗਏ ਨੇ ਹੁਨੇ ਕਰਨੀ ਆ ਕਿਸੇ ਦੋਸਤ ਨੂੰ ਫੋਨ ਯ ਤੇ ਬੈ ਹੋਰ ਸਵੇਰੇ ਕੀ ਕਰੋ ਗੇ ਬਨਾਓਗੇ ਫਿਰ ਹੈਲੋ
ਹੈਲੋ
ਮੈਂ ਕਿਹਾ ਹੁਨ ਸਵੇਰੇ ਕੀ ਬਨਾਓਗੇ ਹੁਨ
ਅੱਛਾ ਕਾਲੇ ਯਾ ਚਿੱਟੇ
ਅੱਛਾ ਪੂਰੀਆਂ ਯਾ ਭਟੂਰੇ
ਆਵਾਜ਼ ਬੜੀ ਸਲੋ ਆਉਂਦੀ ਪਈ ਤੁਹਾਡੀ ਲੀਡ ਲਗਾਈ ਏ ਕੀ
ਹੈਂ ਹਮ ਆਵਾਜ਼ ਬੜੀ ਘੱਟ ਆਂਦੀ ਪਈ ਸੀ ਮੈਂ ਕਯਾ
ਹੋਨ
ਹਾਂ ਹੁਨ ਥੋਡੀ ਸਹੀ ਗਾਲ ਏ ਹਾਂ ਬੋਲੋ ਬੋਲੋ
ਮੈਂ ਕਾ ਚਾਵਲ ਹੀ ਬਨਾਵਾਂਗੇ ਗਰਮੀ ਬੜੀ ਜ਼ਿਆਦਾ ਨਾ ਰਸੋਈ ਚ ਖੜਾ ਕੌਣ ਹੋਏਗਾ ਇੰਨੀ ਦੇਰ ਭਠੂਰੇ ਯਾਂ ਪੂੜੀਆਂ ਆਸਤੇ
ਹਾਂ ਦੇਖੋ ਹਦੇ ਪਹਿਲੇ ਦੋ ਦੋ ਘੰਟੇ ਆਟੇ ਗੁਨ ਕੇ ਰੱਖੋ
ਹਾਂ ਫੇਰ ਬੜੀ ਦਿੱਕਤ ਹੋ ਜਾਂਦੀ ਨਾ ਫਿਰ ਹਾਂ ਫਿਰ ਰੂਮ ਵੀ ਥੱਲੇ ਹੀ ਹੈਗਾ ਉਹ ਫੇਰ ਗਰਮੀ ਗਰਮੀ ਹੋ ਜਾਂਦੀ ਏ ਅੰਦਰ ਕਮਰੇ ਚ ਨਾ
ਤੇ ਉੱਪਰ ਰਾਤੀ ਆਂਦੇ ਹੋ ਯਾ ਦੁਪਹਿਰੇ ਆ ਜਾਂਦੇ ਹੋ ਰੋਟੀ ਰੁਟੀ ਬਨਾ ਕੇ
ਦੁਪਹਿਰੇ ਵੀ ਰੋਟੀ ਪਾਨੀ ਬਨਾ ਕੇ ਆ ਜਾਈਦਾ ਫੇਰ ਥੱਲੇ ਗਰਮੀ ਚ ਬੈਠਾ ਨੀ ਜਾਂਦਾ ਜ਼ਆਦਾ ਦੇਰ
ਖਾਣ ਦੇ ਉੱਪਰ ਹੀ ਹੋਣੇ ਹੋ
ਕਈ ਵਾਰੀ ਖਵਾ ਦਿੰਦੇ ਹਾਂ ਉੱਪਰ ਵੀ ਕਈ ਵਾਰੀ ਥੱਲੇ ਵੀ।
ਹਾਂਜੀ।
ਅੱਛਾ
ਵੈਸੇ ਜਿਆਦਾਤਰ ਤੇ ਉੱਪਰ ਹੀ ਲੈ ਕੇ ਆਉਂਦੀ ਹਾਂ।
ਹੂੰ- ਹੂੰ ਬੜੇ ਚੱਕਰ ਲੱਗ ਜਾਂਦੇ ਨੇ ਉੱਪਰ ਨੀਚੇ ਤੁਹਾਡੇ
ਹੋਰ ਸਾਰਾ ਦਿਨ ਉੱਪਰ ਥੱਲੇ ਉੱਪਰ ਥੱਲੇ ਹੁੰਦੇ ਰਹਿੰਦੇ ਆਂ। ਫਿਰ ਵੀ ਪੇਟ ਬਾਹਰ ਆਇਆ ਪਿਆ।
ਹੋਰ ਤੋ ਉਪਰ ਹਾਂ ਸਰੀਰ ਦੇ ਉੱਪਰ ਏ। ਹੂੰ। ਉਹ ਸਾਡੇ ਦੋਨਾ ਦੁਨੀਆਂ ਦੀ
ਹਾਂਜੀ।
ਮੈਂ ਕਿਹਾ ਤੁਹਾਡੇ ਦੋਨਾ ਦੀ ਨੀ ਹੈ।
ਉਹ ਸਾਡੇ ਤੇ ਬੜਾ ਸਰੀਰ ਦਾ ਲੋਸ ਹੋਇਆ ਪਿਆ, ਫੁੱਲਿਆ ਕੋਈ ਨੀਂ ਸ਼ਰੀਰ
ਹਾਂ, ਹਾਂ।
ਜਾਨ ਭਰਾ
ਬਾਰ ਦੀ ਚੀਜ਼ ਨਾ ਕਰੇਯਾ ਕਰੋ ਨਾ।
ਬਸ ਜਾਦਾ ਨੀ ਖਾਂਦੇ ਅਸੀਂ, ਨਾ- ਨਾ ਜਾਦਾ ਨੀ ਹਾਂ ਦੀ ਕਦੀ ਹੋ ਗਿਆ ਹਫ਼ਤੇ ਦਾ ਖਾ ਲਿਆ ਤੁਹੀ? ਬਾਕੀ ਹੁਣ।
ਬਨ
ਠੀ ਗਲ ਏ। ਮੈ ਕਾ ਹੁਨ, ਜਦੋਂ ਦੀ ਗਰਮੀਆਂ ਸ਼ੁਰੂ ਹੋਈਆਂ ਨੇ ਨਾ, ਔਦੋਂ ਤੋ।
ਗਰਮੀਆਂ ਚ ਨਾ ਔਜੀ ਕੀ ਕੈਂਦੇ ਨੇ। ਵੇਟ ਵੱਧ ਜਾਂਦਾ ਵੇ। ਇਕ ਪਾਣੀ ਪੀਦਾ- ਪੀਦਾ ਰਹਿੰਦਾ ਬੰਦਾ, ਹੂੰ ਪਾਣੀ ਬੜਾ ਪੀ ਉਹ ਹੁੰਦਾ ਵੀ ਗਰਮੀ 'ਚ
ਪਾਣੀ ਬੜਾ ਪੀਤਾ ਜਾਂਦਾ ਹੈ।
ਤਾਂ ਹੀ ਫਿਰ ਨਾ ਪੇਟ ਤੋਂ ਹੁੰਦਾ ਥੋੜਾ ਭਾਰਾ- ਭਾਰਾ ਲ ਕਰਦੇ ਪੇਟ 'ਚ
ਰੋਟੀ ਖਾਨ ਤੋ ਬਾਦ ਵੀ ਬਸ ਮਨ ਕਰੇਗਾ ਕੀ ਪਾਣੀ ਪੀਵੀ ਜਾਈਏ।
ਹੂੰ- ਹੂੰ, ਮੈ ਵੀ ਹੁਣ ਰੋਟੀ ਖਾਣ ਦਾ ਮਨ ਹੀ ਨਹੀ ਕਰਦਾ, ਵੈਸੇ ਚਾਰ ਪੰਜ ਗਲਾਸ ਪਾਣੀ ਪੀ ਕੇ ਆ ਉਧਰੋਂ, ਆਈਆਂ ਮੰਮੀ ਘਰੋ। ਤਿੰਨ- ਚਾਰ ਵਾਰੀ ਗਲਾਸ ਭਰ ਕਰਕੇ ਪਾਣੀ ਪੀ, ਉਹਨਾ ਇੰਨੀ ਮੁਸ਼ਕਿਲ ਚਟਨੀ ਨਾਲ ਰੋਟੀ ਖਾਧੀ ਮੈਂ ਕਿਹਾ ਚੱਲ ਹਜਮ ਵੀ ਹੋ ਜਾਏਗੀ। ਫਿਰ ਮਤਲਬ, ਬਾਰਾਂ ਇੱਕ ਵਜੇ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ, ਚੂਹੇ ਕੁੱਦਦੇ ਨੇ ਫੇਰ।
ਕੋਈ ਤੇ, ਮੈ ਵੀ ਦੋ ਰੋਟੀਆਂ ਖਾ ਕੇ ਆਈਆਂ। ਆਈ ਜਾਂਦੀਆ ਵ, ਫੇਰ ਥੱਲੇ ਜਾਣਾ ਪਏਗਾ। ਹਜੇ ਭੁੱਖ ਤੇ ਨਹੀ ਸੀ, ਪਰ ਫਿਰ ਮ ਹੀ ਲੈਂਦੇ ਹਾਂ ਫਿਰ ਕੋਈ ਵਾਰ ਵਾਰ ਗੇੜੇ ਲਾਏਗਾ ਟੀਚਰ
ਮੰਮੀ ਕਰੋ ਆਂਦੇ ਨੇ ਰੋਟੀ ਖਾਧੀ ਨੇ ਕਹਿੰਦੇ ਰੋਟੀ ਬਣਾ ਕੇ ਦੋ ਫੇਰ ਆਲੂ ਵਾਲੀ ਭਿੱਠੀ ਪਈ ਹੋਈ ਸੀ ਇੱਕ ਇੱਕ ਫੁਲਕਾ ਖਾ ਕੇ ਹੁਣ ਇਹ ਸੁੱਤਾ ਦੱਸ ਪੰਦਰਾਂ ਮਿੰਟ ਹੋਈਲੇ ਫਪੀ ਉਲੀ ਲੱਤਾਂ ਮਲੋ ਮੇਰੀਆਂ ਲੱਤਾਂ ਮਲੋ ਉੱਪਰ ਥੱਲੇ ਹੋਨ ਤੋਂ ਬਾਜ਼ ਨੀ ਆਂਦਾ ਨਾ ਗਲੇ ਪੈ ਜਾਂਦੇ ਨੇ ਏਹਨੂੰ ਬੜੀ ਜਲਦੀ ਗਲੇ ਪੈਂਦੇ ਨੇ ਅ ਲੱਤਾ ਮਤੇ ਚੀਕਾ ਮਰਨ ਲੱਗ ਗਿਆ ਹੁਨ ਸਵੇਰੇ ਵੀ ਸਕੂਲ ਜਾਏਗਾ ਨਾ ਮਲ ਕੇ ਭੇਜਾ ਗੀ ਸਵੇਰੇ
ਤੇ ਮਤਲਬ ਕਿ ਖਟੀ ਖੁਟੀ ਚੀਜ਼ਾਂ ਖੰਦਾ ਹੋਏਗਾ ਜ਼ਿਆਦਾ
ਐਨੂੰ ਵੈਸੇ ਹੋ ਜਾਂਦੇ ਨੇ ਮੈਨੂੰ ਵੀ ਇਜੇ ਸੀ ਪਹਿਲੇ ਕੁਵਰੀ ਸ ਨਾ ਮੇਰੀ ਵੀ ਮੇਰੀ ਮੰਮੀ ਵ ਜ ਦਵਾਈ ਖਵਾਈ ਸੀ ਛੇ ਮਹੀਨੇ, ਛੇ ਮਹੀਨੇ ਤੋਂ ਵੀ ਇੱਕ ਵਾਰੀ ਖਵਾਈ ਸੀ, ਤਾਂ ਜਾ ਕੇ ਮੈਨੂੰ ਫਰਕ ਪਿਆ ਸੀ।
ਇਹਦਾ ਵੀ ਫਿਰ ਕਿਧਰੇ ਪੱਕਾ ਹੀ ਇਲਾਜ ਦੇ ਦੇਖਲੋ ਨਾ। ਕਿਥੇ ਹੈਗਾ ਫੇਰ
ਅਰੇ ਐ ਮੰਨਦੇ ਨੀ ਨਾ, ਉਹ ਡੋ ਆਉਦੇ ਨਾਲ ਗੱਲ ਕੀਤੀ ਸੀ ਪ੍ਰਾਈਵੇਟ ਹੋਸ। ਫਿਡਰ ਵਿੱਚ ਓ ਕੈਂਦੇ ਆਠ ਸਾਲ ਦੇ ਬੱਚਿਆਂ ਨੂੰ ਦਿੱਕਤ ਰੈਂਦੀ ਐ। ਗਲਿਆਂ ਦੀ ਪਹਿਲੀ ਥੋੜ੍ਹਾ ਇਹਨਾਂ ਦਾ ਉਹ ਹੁੰਦਾ ਨਾ ਲੋਕ ਕਹਿੰਦੇ ਅੱਠ ਸਾਲ ਤੋਂ ਬਾਅਦ ਹੋਣਾ ਸ਼ੁਰੂ ਹੋ ਜਾਏਗਾ ਨਾ ਫੇਿਰ ਆਪੇ ਸਹੀ ਹੋ ਜਾਏ ਕਹਿੰਦਾ ਕੋਈ ਦਿੱਕਤ ਦੀ ਗੱਲ ਨਹੀਂ ਹੈ ਤਾਂ ਪਹਦਾ ਕ ਬੁਖਾਰ ਹੋਣ ਤੋਂ ਪਹਿਲੇ ਨਾ ਹੋ ਜਾਂਦੀ ਕਹਿੰਦੀ ਕਈ ਬੱਚਿਆਂ ਚ ਆਉਂਦੀ ਆ ਚੀਜ਼
ਹਾਂਜੀ ਇਹ ਨੂੰ ਵੀ ਅਗਰ ਜੁਕਾਮ ਹੋਣਾ ਹੁੰਦਾ ਨਾ ਤੇ ਮੇਰਾ ਵੀ ਸਾਰਾ ਗਲਾ ਨਾ ਛਿੱਲਿਆ ਜਾਂਦਾ
ਹਮ
ਤੇ ਬਸ ਮੈਨੂੰ ਫ ਓਦੋਂ ਹੀ ਪਤਾ ਲੱਗ ਜਾਂਦਾ ਕਿ ਜ਼ੁਕਾਮ ਹੋਣ ਲੱਗਾ
ਹਾਂ ਬਸ ਇਹ ਚੀਜ਼ ਹੈ ਉਹ ਪਾਪੜ ਪੁਪੜ ਖਾਂਦਾ ਨਾ ਹਾਂਜੀ
ਐਲਰਜੀ ਵੀ ਹੁੰਦੀ ਕਿਸੇ ਕਿਸੇ ਚੀਜ਼ ਸਾਨੂੰ ਨਾ ਪਤਾ ਨ ਲੱਗਦਾ ਕਿਸ ਚੀਜ਼
ਇਹਨਾਂ ਤੋਂ ਨਾ ਫਰਿਜ ਦਾ ਪਾਣੀ ਪੀਂਦਾ ਪਿਆ ਵੀ ਆਉਂਦਾ ਟਵਿਸ਼ਨ ਤੋਂ ਆਏਗਾ ਫਰਿਜ ਚ ਬੋਤਲ ਕੱਢ ਕੇ ਸਿੱਧਾ ਟਿਊਸ਼ਨ ਭਰਜੇਗਾ ਪੂਰੀ ਰਾਤ ਪੂਰੀ ਦਿਨ ਫ ਚੱਲਦਾ ਉਹ ਪਾਣੀ ਚੀ ਹੁੰਦਾ ਬੋਤਲ ਵਾਲ ਟੈਂਪਰੇਚਰ ਤੇ ਆਪਣੇ ਹਿਸਾਬ ਨਾਲ ਠੰਡਾ ਕਰ ਨਾ ਹਣ ਬਹੁ ਲੇ ਜ ਸਾਰੀ ਰਾਤ ਸਾਰਾ ਦਿਨ ਪਿਆ ਰਹਿੰ ਫਿਰ ਉਹਨੇ ਚਿਲਡ ਹੋਣਾ ਬਰਫ਼ਾਂ ਖਾਂਦਾ ਫਰਜ਼ੋਂ ਕੱਢ ਕੇ ਬਰਫ਼ ਖਾਣ ਚ ਕੱਚੀ ਕੱਚੀ ਬਰਫ਼ ਹੁੰਦੀ ਨਾ ਉਹ ਹਾਂ ਇਹਦੇ ਹਰਕਤਾਂ ਨੇ ਹੋਰ ਰਹ ਦੀ ਕੋਈ ਉਹ ਨ ਹੈ ਬਾਰ ਬੂਰ ਦੀ ਚੀਜ਼ਾਂ ਨਾਲ ਚਲੋ ਹੁੰਦਾ ਵੀ ਨ ਕਹਿੰਦੇ ਨਹੀਂ ਹੁੰਦਾ ਇਫੈਕਸ਼ਨ ਬਾਹਰ ਦੀ ਚੀਜ਼ਾਂ ਨਾਲ ਵੀ ਹੁੰਦਾ ਹੈ ਪਰ ਹੁਣ ਬੱਚਾ ਮੰਨਣ ਨਾ ਕੀ ਕਰ ਸਕੇ
ਹਾਂਜੀ
ਫੇਰ ਰੂਣੀ ਪਾ ਕੇ ਬੈਠੇ ਰਹਿੰਦੇ ਨੇ
ਹਾਂ ਫੇਿਰ ਬੱਚਾ ਕਿਸੇ ਦੇ ਸਾਹਮਣੇ ਜਿੱਦ ਕਰ ਰਿ ਰੋਵੇ ਤੇ ਫਿਰ ਵੀ ਨਹੀਂ ਲੱਗਦਾ ਲੱ ਕੇ ਜਾਦੀ
ਤਾਂ ਵੀ ਪਬਲਿਕ ਨੂੰ ਉਥੋਂ ਆਇਆ ਤਾਂ ਵੀ ਸਾਰੇ ਵੇਖਦੇ ਪ ਰੋਈ ਜਾ ਰਹੀ ਰੋਈ ਜਾ ਬਸ ਇਧਰ ਲੈ ਕੇ ਆ ਗਈ ਆ ਨਿੱਕੇ ਨੂੰ
ਕੋਈ ਗੱਲ ਨ ਨਾ ਫ਼ਿਰ ਕੋਈ ਦੇਖਦਾ ਨਾ ਫਿਰ ਆਪ ਨੂੰ ਵੀ ਬੰਦਿਆਂ ਨੂੰ ਸ਼ਰਮ ਆ ਜਾਣਗੀ ਕੁਛ ਲੈ ਕੇ ਵੀ ਜਾਂਦੇ ਆ
ਨਹੀਂ ਬਾਜ਼ਾਰ ਬਜ਼ੂਰ ਤੇ ਜਾਂਦਾ ਰਹਿੰਦਾ ਨੇ ਖਿਲੋੌਨ, ਖਿਲੋੌਨੇ ਬੜੇ ਘੱਟ ਲੈ ਕੇ ਦੇਨੀ ਆਂ, ਕਦੀ ਛੇ ਮਹੀਨਿਆਂ ਚ ਇੱਕ ਲੈ ਦਿੱਤਾ ਤੇ ਲੈ ਦਿੱਤਾ ਨੀ ਤੇ ਨਈ। ਰੋਂਦਾ, ਰੋਂਦਾ ਰਵੇ, ਕੋਈ ਟੈਨਸ਼ਨ ਨੀ ਐ।
ਚਲੋ ਚੰਗਾ ਜੀ ਫੇਰ, ਕਰਨੀ ਆ ਫੇਰ।
ਠੀ
ਓਕੇ